ਕੀ ਹਾਲ ਜੀ?
ਸਤਿ੍ਰੀ ਅਕਾਲ।
ਹੋਰ ਦੱਸੋ ਕੀ ਹਾਲ- ਚਾਲ?
ਹੋਰ ਬਸ ਠੀਕ ਸਭ ਵਧੀਆ।
ਹ ਮੈਂ ।
ਅੱਜ ਦਾ ਦਿਨ ਤੁਹਾਡਾ ਕੀਵੇ ਬੀਤਿਆ?
ਅਜ ਦਾ ਦਿਨ ਬਸ ਠੀਕ ਹੀ ਬੀਤਿਆ। ਮੈਂ ਕਿਧਰੇ ਜਾ ਈ ਨੀ ਪਾਇਆ, ਸਾਰਾ ਦਿਨ ਹੀ ਘਰ ਬੈਠਾ ਰਿਹਾ ਬੈਡ ਤੇ। ਬਿਮਾਰ ਹੋਇਆ ਪੈ ਤਬੀਅਤ ਖਰਾਬ ਸੀ ਬੁਖਾਰ ਹੋਇਆ ਪਿਆ।
ਅੱਛਾ।
ਹਾਂ।
ਹੋਰ?
ਹੋਰ ਤੁਸੀਂ ਦੱਸੋ ਕਿਵੇਂ ਗਿਆ ਅੱਜ ਦਾ ਦਿਨ?
ਮੇਰਾ ਵੀ ਬੜਾ ਵਧੀਆ ਗਿਆ। ਅਸੀਂ ਇੱਧਰ- ਉਧਰ ਇਨਵਾਇਰ ਮਾੱਟ ਵਿੱਚ ਘੁੰਮਦੇ ਰਹੇ।
ਅੱਛਾ ਕੀ- ਕੀ ਕੀਤਾ ਫੇਰ
ਅਸੀਂ ਬਸ ਇਧਰ ਈ ਬੈਠੇ ਰਹੇ ਇਨਵਾਇਰਮੈਂਟ ਵਿੱਚ ਨੇਚਰ ਦਾ ਮਜਾ ਲੈਂਦੇ ਰਹੇ, ਬਸ।
ਅੱਛਾ, ਫੇਰ ਕੀ ਖਾਧਾ ਦੁਪਹਿਰੇ?
ਦੁਪਹਿਰੇ, ਅਸੀਂ ਖਾਧਾ ਸੀ ਰਾਜਮਾਂ- ਚੋਲ।
ਅੱਛਾ ਰਾਜਮਾ ਚੌਲ ਤੁਹਾਡੇ ਫੇਵਰੇਟ ਨੇ?
ਹੂੰ?
ਰਜਮਾ ਤੁਹਾਡੇ ਫੇਵਰੇਟ ਨੇ?
ਹਾਂ, ਬੜੇ ਫੇਵਰੇਟ ਨੇ।
ਛਾ।
ਔਰ ਤੁਹਾਨੂੰ ਤੁਹਾਡੇ ਫੇਵਰੇਟ ਨੇ?
ਹਾਂ, ਮੇਰੇ ਵੀ ਫੇਵਰੇਟ ਨੇ ਪ ਇੰਨੇ ਨੀ ਵਧੀਆ ਲੱਗਦੇ, ਖਾ ਲੈਂਦਾ ਵਾ ਬਾ- ਹੂੰ -ਹੂੰ।
ਅੱਛਾ, ਹੋਰ ਤੁਹਾਨੂੰ ਮਿਊਜਿਕ ਸੁਣਨਾ ਵਧੀਆ ਲੱਗਦਾ?
ਹਾਂ ਮਿਊਜ਼ਿਕ ਸੁਨਾਨਾ ਵਧੀਆ ਲੱਗਦਾ। ਕਦੀ-ਕਦੀ ਸੁਣ ਲੈਣਾਨਾ।
ਜਦੇ ਉ
ਕਾਦਾ ਹਾਂ ਕਦੀ- ਕਦੀ ਸੂਣ ਲੈ ਨਾ।
ਹੈਲੋ।
ਹਾਂ ਹੈਲੋ, ਆਵਾਜ਼ ਨੀ ਆਂਦੀ ਪੀ?
ਨਾ।
ਮੈਂ ਕਿਹਾ ਮੈਂ ਕਦੀ- ਕਦੀ ਸੁਣ ਲੈਂਦਾ ਮਿਊਜ਼ਿਕ।
ਅੱਛਾ।
ਹਾਂ ਮਿਊਜਿਕ ਸੁਣਨਾ ਵਧੀਆ ਹੁੰਦਾ ਵੈਸੇ। ਮਾਇੰਡ ਫਰੈਸ਼ ਹੋ ਜਾਂਦਾ ਕਦੀ- ਕਦੀ ਸੁਣ ਨਾ- ਹੋਰ ਦੱਸੋ, ਤੁਹਾਨੂੰ ਪਸੰਦ ਏ ਮਿਊਜਿਕ ਸੁਣਨਾ?
ਆਵਾਜ਼ ਨੀ ਆ- ਠੀ
ਹੈਲੋ, ਆਨੀ ਆਵਾਜ਼। ਹੈਲੋ, ਹੈਲੋ,
ਹੈਲੋ,
ਆ ਤੇ ਗਈ ਆਵਾਜ਼।
ਹਾ ਬੋਲ ਭਾਈ।
ਹੋਰ ਤੁਾਨ ਨਹੀ ਪਸੰਦ ਮਿਯੂਜਿਕ ਸੁਣਨਾ।
ਹੂ
ਮ ਤੁਹਾਨੂੰ ਮਿਊਜ਼ਿਕ ਸੁਣਨਾ ਨਹੀ ਪਸੰਦ।
ਮੈਨੂੰ ਹੀ ਪਸੰਦ ਹੈਗਾ ਥੋੜ੍ਹਾ ਸੋਣ ਲੈਂਦਾ।
ਤੁਹਾਡਾ ਫੇਵਰੇਟ ਫੈਸਟਟੀਵਲ ਕਿਹੜਾ?
ਮੇਰਾ ਹੋਲੀ, ਦੀਵਾਲੀ ਵਗੈਰਾ ਮਤਲਬ ਸਾਰੇ ਵਧੀਆ ਲੱਗਦੇ ਨੇ।
ਅੱਛਾ। ਦਿਵਾਲੀ ਕਿਵੇ ਮਨਾਨਉਦੇ? ਹੈਲੋ, ਹੈਲੋ, ਆਵਾਜ਼ ਕਿਉਂ ਕੱਟਦੀ ਪਈ ਹੈੇਰੀ।
ਪਤਾ ਨਹੀ, ਆਂਦੀ ਨਹੀ ਪਈ।
ਹੋਰ ਕਿਹੜੇ ਫੈਸਟੀਵਲ ਮੈਂ ਕਿਹਾ ਪਸੰਦ ਨੇ?
ਉਹ ਸਾਰੇ ਵਧੀਆ ਲੱਗਦੇ ਨੇ।
ਅੱਛਾ। ਕੋਈ ਇਕ ਤਾਂ ਹੋਏਗਾ ਫੇਵਰੇਟ।
ਕੀ।
ਕੋਈ ਇੱਕ ਫੇਵਰੇਟ ਤੇ ਹੋਏਗਾ।
ਫੇਵਰੇਟ ਤੇ ਹੋਲੀ ਲੱਗਦੀ ਹੈ।
ਹੋਲੀ ਤੇ ਕੀ ਕਰਦੇ ਹੋ?
ਹੋਲੀ ਤੇ ਅਸੀਂ ਇੱਕ ਦੂਸਰੇ ਨੂੰ ਰੰਗ ਲਗਾਉਂਦੇ ਹਾਂ, ਪਾਣੀ ਵਾਲੇ ਗੁਬਾਰੇ ਮਾਰਦੇ ਹਾਂ। ਅਜ ਲੋਕਾ ਜ ਉੱਤੇ
ਹੋਰ ਕੀ ਕਰਦੇ ਹੋ। ਅੱਛਾ। ਮੈਨੂੰ ਵੀ ਆਈ ਦੀਵਾਲੀ ਵਧੀਆ ਲੱਗਦੀ, ਆਵਾਜ਼ ਸਹੀ ਆਉਂਦੀ ਪਈ ਇਹ ਨਾ ਹੁਨ। ਹੈਲੋ, ਅ ਯਾਰ ਕਾਨ ਨਾਲ ਲਗਈ ਰੱਖ ਸੁੰਦਰ ਹੈ। ਹਾਂ, ਆਵਾਜ਼ ਆਉਂਦੀ ਪਇ ਇਹ ਨਾ। ਹੈਲੋ, ਹੈਲੋ,